ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਕੀ ਹਾਲ ਐ?
ਬਸ ਵਧੀਆ, ਤੁਸੀਂ ਸੁਣਾਓ?
ਬਸ ਵਧੀਆ, ਕੀ ਕਰ ਰਹੇ ਸੀ?
ਬਸ ਵੇਲੇ ਬੈਠੇ ਦੇ ਸੀ।
ਅੱਛਾ-ਅੱਛਾ, ਮੈਂ ਵੀ ਵਿਹਲੀ ਬੈਠੀ ਸੀ ਫੇਰ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰ ਲਈਏ ਬਹੁਤ ਟਾਈਮ ਹੋ ਗਿਆ, ਗੱਲ ਨੀ ਹੋਈ ਤੁਹਾਡੇ ਨਾਲ
ਹਾਂਜੀ-ਹਾਂਜੀ, ਦੱਸੋ-ਦੱਸੋ ਕੀ ਖਾਧਾ ਫਿਰ ਰੋਟੀ ਰੋਟੀ
ਬਸ ਕੁਛ ਨੀ ਅ ਤੇ ਸੰਡੇ ਸੀ ਤੇ ਅੱਜ ਤੇ ਫਿਰ ਗੁਰਦੁਆਰੇ ਜਾਣਾ ਹੁੰਦਾ ਹੈ ਨਾ। ਚੁਪਹਿਰਾ ਸਾਹਿਬ ਕਰਨਾ ਹੁੰਦਾ ਵ
ਅੱਛਾ, ਤੁਸੀਂ ਵੀ ਕਰਦੇ ਹੋ?
ਹਾਂਜੀ ਕਰਦੇ ਆ, ਨਾ ਚੁਪਹਿਰਾ ਸਾਹਿਬ ਅੱਜ-ਕੱਲ ਤੇ ਤੁਹਾਨੂੰ ਪਤਾ ਨਾ ਚੁਪਹਿਰੇ ਸਾਹਿਬ ਦਾ ਕਿੰਨਾਤ ਮਤਲਬ ਕਿ ਸਭ ਤਰਫ ਚੁਪਹਿਰੇ ਸਾਹਿਬ ਦਾ ਲੜੀ ਲ- ਲੱਗੀ ਰਹੀ ਹੈ।
ਹਾਂ। ਉਹ ਤੇ ਮੈਨੂੰ ਪਤਾ ਹੀ ਹੈ। ਮੈਂ ਵੀ ਗਈ ਸੀ ਪਰ ਮੈਂ ਤੇ ਸਵੇਰੇ ਜਾਂਦੀ ਆ ਤੇ ਮੇਰਾ ਜਲਦੀ ਹੋ ਜਾਂਦਾ।
ਇਹ ਤੇ ਬਸ ਇੱਕ ਚੁ ਚੁਪਹਿਰੇ ਸਾਹਿਬ ਦਾ ਤੇ ਇੱਕ ਉਹ ਬਸ ਉਹਨਾਂ ਨੇ ਏ ਨਾਮ ਦਿੱਤਾ ਹੈ। ਇਸੀ ਬਾਹਨੇ ਸੰਗਤ ਪਾਠ- ਪੂਜਾ ਕਰਨ ਲੱਗ ਗਈ ਏ ਜ਼ਿਆਦਾ
ਹੋਰ ਕੀ ਹੋਹੀ ਨਾ।
ਨਹੀਂ ਤੇ ਕਿੰਨੀ ਸੰਗਤ ਹੈ। ਜਿਹੜੀ ਪਾਠ ਹੀ ਨਹੀਂ ਸੀ ਕਰਦੀ। ਇਸ ਬਾਨੇ ਚਾਰ ਘੰਟੇ ਜਾਂਦੇ ਨੇ ਗੁਰਦੁਆਰੇ ਚ ਪਾਠ ਕਰਕੇ ਆਉਂਦੇ ਨੇ।
ਉਹੀ ਤੇ
ਸੰਗਤ ਜੁੜੀ ਜਾਂਦੀ ਪਈ ਦਿਨ ਬਰ ਦਿਨ ਬੜੀ ਮਾਨਤਾ ਹੋਈ ਜਾਂਦੀ ਪਈ ਚੁਪਹਿਰੇ ਸਾਹਿਬ ਦੀ।
ਹਮ। ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਵੀ ਤੇ ਸਭ ਇੰਨਾ ਵਧੀਆ। ਉਹਨਾਂ ਦੀ ਤਾਕਤ, ਸਭ
ਬਸ ਵਧੀਆ ਹੋਰ ਕੀ ਸੀ ਲੰਗਰ ਪਾਣੀ ਤੁਸੀਂ ਕੀ ਖਾ ਸਕੱਕਿਆ। ਉਥੇ ਫਿਰ?
ਸਾਡੇ ਏਥੇ ਬਣਾਏ ਸੀ ਦਾਲ- ਮੱਖਣੀ ਬਣਾਈ ਸੀ। ਖੀਰ ਸੀ। ਸਲਾਦ। ਅਸੀਂ ਹੋਰ ਆਲੂ ਉਹਦੀ ਲੋਕੀ ਦੀ ਸਬਜ਼ੀ ਸੀ।
ਅੱਛਾ ਆ ਸਾਡੇ ਇੱਥੇ ਤੇ ਅੱਜ ਮਤਲਬ ਹਰਗੋਬਿੰਦ ਸਿੰਘ ਸਿੰਘ ਜੀ ਦਾ ਹਰਿਕ੍ਰਿਸ਼ਨ ਸਿੰਘ ਜੀ ਦਾ ਮਨਾਇਆ ਸੀ ਤੋਂ ਪਰਸੋਂ ਦਿਹਾੜਾ ਹੈਗਾ ਨਾ ਉਹਨਾਂ ਦਾ
ਹਾਂ। ਪਰਸੋਂ ਹੈਗਾ ਹੈ ਨਾ।
ਹਾਂ। ਮੀਸੀ ਰੋਟੀ ਵਾਲਾ ਤੇ ਫਿਰ ਕੋਈ- ਕੋਈ ਗੁਰਦ ਦੁਆਰੇ ਸਾਡੇ ਇੱਥੇ ਮਤਲਬ ਕਿ ਮੀਸੀ ਰੋਟੀ ਦਾ ਵੀ ਅੱਜ ਪ੍ਰੋਗਰਾਮ ਹੈਗਾ ਸੀ।
ਹਮ। ਤੁਹਾਨੂੰ ਕਿਆ ਹੋਏਗਾ ਲਿਆਉਣ ਦਾ ਗੁਰੂ ਘਰੋਂ ਦੀ
ਹਾਂਜੀ। ਨਹੀਂ ਮੈਂ- ਮੈ ਵਟਸਐਪ ਤੇ ਹੈਗੇ ਨੇ ਨਾ ਮੇਰੇ ਤੇ ਮੈਸੇਜ ਆਯਾ ਆ।
ਅੱਛਾ। ਵਧੀਆ- ਵਧੀਆ
ਉਹ ਮੈਸੇਜ ਤੋਂ ਪਤਾ ਚੱਲ ਜਾਂਦਾ। ਫਿਰ ਬਣ ਜਿੱਥੇ ਮਤਲਬ ਕਿ ਉਹ ਪ੍ਰੋਗਰਾਮ ਹੈਗਾ ਸੀ। ਨਾ ਉੱਥੇ ਫਿਰ ਚੁਪਹਿਰਾ ਸਾਹਿਬ ਨੀ ਔਂਦਾ ਤੇ ਫਿਰ ਦੋ- ਦੋ ਤਰਫ ਜਾਣ ਨੀ, ਜਾਣ ਨੀ ਹੁੰਦਾ। ਫਿਰ
ਹਾਂ, ਤੇ ਗੱਲ ਸਹੀ ਹੈ।
ਹਮ ।ਫੇਰ ਮੈਂ ਇੱਕ ਤਰਫ ਹੀ ਚਲੀ ਗਈ ਮੈਂ ਕਿਹਾ ਚਲੋ ਕੋਈ ਗੱਲ ਨੀ ਗੁਰਦੁਆਰੇ ਹੀ ਜਾਣਾ ਹੈ। ਗੁਰਦੁਆਰੇ ਜਾਈਏ। ਪਾਵੇ ਉਹ ਗੁਰਦੁਆਰੇ ਜਾਈਏ। ਹਮ। ਇੱਥੇ ਸਾਡੇ ਗੁਰਦੁਆਰੇ ਪਰਸੋਂ ਮਨਾਨਾ ਉਹਨਾਂ ਦਾ ਪਰਸੋਂ ਦਿਹਾੜਾ ਹੈਗਾ ਨਾ ਤਰੀਹ ਤਰੀਕ। ਤਰੀਹ ਤਰੀਕ ਮਨਾਣਾ। ਤੇ ਉੱਥੋਂ ਵੀ ਬਾਬਾ ਜੀ ਉ ਓਥੋਂ ਹੀ ਬਾਬਾ ਜੀ ਦਾ ਮੈਸੇਜ ਆਇਆ ਸੀ ਕਹਿੰਦੇ ਸੀ ਕਿ, ਤੁਸੀਂ ਮਿੱਸੇ ਪ੍ਰਸ਼ਾਦੇ ਦਹੀਂ ਗੰਡੇ ਜੋ ਵੀ ਮਤਲਬ ਕਿ ਤੁਹਾਡੀ ਸ਼ਰਧਾ ਇਹ ਨਾ ਤੁਸੀਂ ਲੈ ਕੇ ਆ ਸਕਦੇ ਹੋ।
ਹਮ।
ਸਵੇਰੇ ਗਿਆਰਾਂ- ਸਾਢੇ ਗਿਆਰਾਂ ਵਜੇ ਹਾਂ ਗਿਆਰਾਂ- ਸਾਢੇ ਗਿਆਰਾਂ ਵਜੇ ਸਮਾਪਤੀ ਹੋ ਜਾਏਗੀ।
ਹਮ।
ਪਰ ਟਾਈਮ ਆਪਣੇ ਵਿਹਲੇ ਹੀ ਆਉਂਦੇ ਆ ਤੇ ਚਲੇ ਜਾਈਦਾ ਵੇ ਹੋਰ ਕੀ।
ਹੋਰ ਕੀ ਵਧੀਆ ਇਹੇ। ਸਭ ਵਧੀਆ -ਵਧੀਆ ਤੁਸੀਂ ਸੁਣਾਓ?
ਬਸ ਠੀਕ ਹੈ। ਜਾਂਦੇ ਬੱਚੇ ਨਾਲ ਤੁਹਾਡੇ, ਕੇ ਕੱਲੇ ਹੀ ਜਾਈਦਾ।
ਨਹੀਂ, ਜਾਂਦੇ ਨੇ ਨਾ ਬੱਚੇ ਸਾਰੇ ਜਾਂਦੇ ਨੇ।
ਅੱਛਾ। ਚਲੋ ਵਧੀਆ। ਸੰਡੇ ਨੂੰ ਫੇਰ ਅ ਰਵੀਵਾਰ ਨੂੰ ਦੁਕਾਨ ਚਾਲੂ ਰਹਿੰਦੀ ਏ। ਤੇ ਬੰਦ ਰੱਖਦੇ ਹੋ। ਕੰਮ -ਕਾਜ
ਚਾਲੂ ਰਹਿੰਦੀ ਹਿਸਾਬ ਉਹ ਓਨਾ ਦੇ ਉੱਪਰ ਏ, ਹੁਣ ਓਨੇ ਬੰਦ ਰੱਖਨੀ, ਚਾਲੂ ਰੱਖਨੀ ਏ ਚਲੋ ਓਹਦੇ ਉੱਪਰ ਹਿਏ। ਕਿ ਹੋਂਦਾ।
ਆਲਮੋਸਟ ਸੰਡੇ ਨੂੰ ਤੇ ਅੱਧਾ ਦਿਨ ਈ ਲੋਕੀ ਕਰਦੇ ਨੇ ਜੇ ਕੋਈ ਬੋਲ ਦਾ ਵੀ ਹਾਫ ਡੇ ਆਸਤੇ ਈ ਕਰਦਾ ਵੇਦਾ ਜੋ ਵੀ ਕਰਦਾ।
ਹਾਂ ਤੇ ਗੱਲ ਸਈ ਏ ਨਾ।
ਹੋਰ ਰੋਟੀ-ਪਾਣੀ ਬਣਾ ਲਿਆ ਤੁਸੀਂ।
ਬਸ ਬਣ ਗਈ ਏ।
ਮੈਂ ਵੀ ਹੁਣ ਦੇਖੋ ਆਈ ਸੀ ਤੇ ਥੱਕ ਗਈ ਸੀ ਆ ਕੇ ਫਿਰ ਥੋੜੀ ਦੇਰ ਰੈਸਟ ਕੀਤਾ ਚਾਹ-ਪਾਣੀ ਪੀਤੀ। ਤੇ ਦਾਲ ਹੁਣ ਚੜਾਈ ਐ ਮਾਂ ਛੋਲਿਆਂ ਦੀ।
ਬਰਾਬਰ।
ਹੂੰ ਓਰ ਤੁਸੀਂ ਬਣਾ ਲਈ ਰੋਟੀ।
ਹੋਰ ਕੀ ਰੋਟੀ- ਰੁਟੀ ਬਣ ਗਈ ਸਬ ਬਣ ਗਿਆ ਸਾਡਾ ਤੇ ਅੱਸੀ ਬਣਾਈਏ ਚਿੱਟੀ ਦਾਲ।
ਅੱਛਾ ਪੰਜਾਬੀ ਆਦਿ ਦੇ ਪੰਜਾਬੀਆਂ ਦੀ ਸ਼ਾਨ ਈ ਦਾਲਾਂ।
ਆਹ ਸਈ ਗੱਲ ਐ, ਸਬਜ਼ੀਆਂ-ਸੁਬਜ਼ੀਆਂ ਰਾਤ ਨੂੰ ਕੌਣ ਖਾਂਦਾ ਈ ਨਈ।
ਹਾਂ ਬੱਚੇ ਤੇ ਓਂਜ ਈ। ਬੱਚੇ ਦਾਲਾਂ ਨੀ ਖਾਂਦੇ ਤੇ ਵੱਡੇ ਸਬਜ਼ੀਆਂ ਨੀ ਖਾਂਦੇ।
ਓਨਾ ਦਾ ਅਲੱਗ-ਅਲੱਗ ਬਣਾਓ।
ਸਬ ਦਾ ਅਲੱਗ-ਅਲੱਗ ਸੋਚੋ, ਬੱਚਿਆਂ ਨੇ ਕੀ ਖਾਣਾ ਐ, ਵੱਡਿਆਂ ਨੇ ਕੀ ਆਣਾ ਹੂੰ।
ਓਈ ਨਾ।
ਓਰ ਤੁਆਡੇ ਫਿਰ ਗਰਮੀ ਪੈ ਰਈ ਉੱਥੇ ਬੜੀ ਕੇ ਨਈ।
ਬੜੀ ਗਰਮੀ ਪੈ ਰੀ ਐ।
ਸਾਡੇ ਵੀ ਬਹੁਤ ਜਿਆਦਾ ਗਰਮੀ ਹੈਗੀ ਏ ਇੱਥੇ ਤੇ।
ਹੂੰ। ਬਸ ਵਦੀਆ।
ਓਰ ਵਿਹਲੇ ਬੈਠੇ ਤੇ ਸੀ ਗੀ ਖਾ ਲਈ ਰੋਟੀ-ਪਾਣੀ ਕੇ ਅਜੇ ਬਾਕੀ ਏ।
ਵਿਹਲੇ-ਵਿਹਲੇ ਰੋਟੀ ਰੂਟੀ ਬਣਾ ਕੇ ਬੈਠੇ ਦੇ ਨੇ ਹੁਣ ਬੱਚੇ ਆਏ ਫਿਰ ਰੋਟੀ-ਰੁਟੀ ਖਾ ਗਏ ਅਜ ਘੁੰਮਣ ਫਿਰਨ ਗਏ ਦੇ ਨੇ ਆਏ ਤੇ ਕੱਠੇ ਖਾਈਏ।
ਹਾਂ, ਤੇ ਗੱਲ ਐਤਵਾਰ ਨੂੰ ਤੇ ਬਸ ਕੁਛ ਨਾ ਕੁਛ ਛੁੱਟੀ ਹੋਂਦੀ ਏ ਬੱਚਿਆਂ ਨੂੰ ਵੀ ਬੜੀ ਆਸਾਂ ਹੂਂਦੀਆਂ ਨੇ। ਇੱਥੇ ਜਾਈਏ, ਉੱਥੇ ਜਾਈਏ ਕੀ ਕਰੀਏ, ਕੀ ਨਾ ਕਰੀਏ।
ਤਾ ਓਹੀਓ ਨਾ।
ਹੂੰ।
ਖੜੇ ਬਿਨਾਂ ਰੈ ਥੋੜੀ ਨਾ ਸਕਦੇ ਆ, ਨਾਲੇ ਸੰਡੇ ਨੂੰ ਈ ਟਾਇਮ ਏ ਬਈ-ਬਈ ਘੁੰਮ ਆਈਏ, ਕਰ ਆਈਏ ਉਹ ਕਰ ਪੂਰਾ ਟਾਈਮ ਤਾਂ ਦੁਕਾਨ ਤੇ ਜਾਓ ਇਹ ਕਰੋ ਓਹ ਕਰੋ ਸੰਡੇ ਦਾ ਟਾਈਮ ਹੁੰਦਾ ਜਿਹੜਾ ਬੰਦਾ ਫ੍ਰੀ ਹੋ ਕੇ ਚਲਾ ਜਾਂਦਾ।
ਉਹ ਤੇ ਹੈ ਈ ਸਬ ਬਸ ਯਾ ਫਿਰ ਛੁੱਟੀਆਂ ਆ ਜਾਣ ਕੋਈ ਦਿਨ ਵਾਰ ਦੀ ਛੁੱਟੀ ਛੁੱਟੀ ਆਜੇ ਤਾਂ ਬੰਦਾ ਫ੍ਰੀ ਹੁੰਦਾ। ਸਰਕਾਰੀ ਛੁੱਟੀ ਕੋਈ ਆ ਜਾਵੇ ਤਾਂ ਫੀ੍ ਹੁੰਦਾ।
ਹਾਂ ਓਈ ਆ।
ਵਦੀਆ, ਹੋਰ ਕਿਸ ਤਰ੍ਹਾਂ
ਬਸ ਵਦੀਆ-ਵਦੀਆ ਕੀ ਕਰਦੇ ਤੁਹਾਡੀ ਕੁੜੀ ਪੜਾਈ।
ਬਸ ਉਹਨੇ ਤੇ ਪੜ੍ਹਾਈ ਪੂਰੀ ਹੋ ਗਈ ਨਾ ਉਹਦੀ ਤੇ ਹੁਣ ਥੋੜੀ ਕੋਈ ਜੋਬ ਵਗੈਰਾ ਢੁੰਢ ਲੱਬਦੀ ਪਈ ਏ ਦੋ-ਤਿੰਨ ਜਗਾਂ ਦਿੱ ਤੇ ਇੰਟਰਵਿਊ ਦੇਖੋ ਕਿਧਰੇ ਵਦੀਆ ਮਿਲ ਜਾਏ ਤੇ ਲੱਗ ਜਾਏਗੀ ਜੋਬ ਵੀ। ਕਾਲਜ ਦਾ ਨਾ ਲੈਗਾ ਵਵੇ ਹੁਣ ਦੇਖੋ ਕੀ ਕਰਦੇ ਨੇ।
ਹਾਂ।
ਬਸ ਇਸ ਤਰ੍ਹਾਂ ਹੀ ਹੈ ਸਾਰਾ ਦਿਨ ਕੁਛ ਨਾ ਕੁਛ ਕੰਮ ਲੱਗੇ ਰਹੋ।
ਹੋਰ ਕਿ ਵੇਲੇ ਬੈਨ ਦਾ ਇੰਨਾ ਮਨ ਹੀ ਨੀ ਹੁੱਦਾ ਬੰਦਾ ਕੰਟਾਲ ਜਾਂਦੇ ਕੱਲਾ ਰਹਿ ਰਹਿ ਕੇ।
ਛੁੱਟੀਆਂ ਚ ਫਿਰ ਪੇਕੇ ਜਾਏ ਹੋ ਕੇ ਨਹੀਂ ਗਏ ਇਸ ਵਾਰ ਫ
ਕੌਣ ਜਾਵੇ ਗਰਮੀ ਕਿੰਨੀ ਹੈ।
ਗਰਮੀ ਤੇ ਹੈਗੀ ਏ ਪਰ ਪੇਕੇ ਦੇ ਪੇਕੇ ਹੁੰਦੇ ਨੇ ਪੇਕਿਆਂ ਦੇ ਅੱਗੇ ਗਰਮੀ ਖਤਮ ਹੋ ਜਾਂਦੀ ਹੈ। ਸਬਦੀ
ਪਿਛਲੇ ਸਾਲ ਗਏ ਸੀ ਨਾ ਵਿਆਹ ਵਿਊਹ ਗਏ ਸੀ ਤੇ ਇਸ ਸ ਮੈਂ ਕਿਹਾ ਨਹੀਂ ਜਾਣਾ ਚੋੜੋ ਹੁਣੇ ਤੇ ਜਾ ਕੇ ਫਰਵਰੀ ਨੂੰ ਤੇ ਗਏ ਸ ਵਿਆਹ
ਮੈਂ ਵੇਖੋ ਨਾ ਹੁਣੀ ਆਈ ਆ ਅੱਠ ਦਿਨ ਹੀ ਹੋਏ ਨੇ ਮੈਨੂੰ ਐਵੇਂ ਬਸ ਬੈਠੇ ਬੈਠੇ ਪ੍ਰੋਗਰਾਮ ਬਣ ਗਿਆ। ਤੇ ਪੰਜਾਬ ਚਲੇ ਗਏ ਕੰਮ ਸੀ ਕੋਈ ਤੇ ਉਹਦੇ ਕਰਕੇ ਅਸੀਂ ਪੰਜਾਬ ਗਏ
ਖਰਾਬ ਹੈ।
ਫਿਰ ਪੇਕੇ ਲਾਏ ਅੱਠ ਦਿਨ
ਕੰਮ ਘੁੰਮਾਉਂਦਾ ਤੇ ਬੰਦੇ ਦਾ ਚੱਕਰ ਵੱਜ ਜਾਂਦਾ। ਤੁਹਾਡਾ ਵੀ ਏਦਾਂ ਹੀ ਸੀ ਕੰਮ ਕੁਮ ਰਹਿੰਦਾ ਤੇ ਚੱਕਰ ਵੱਜੀ ਹੀ ਜਾਂਦਾ।
ਹੂ ਕੰਮ ਦਾ ਕੰਮ ਹੋ ਗਿਆ ਹਾਂ ਕੰਮ ਦਾ ਕੰਮ ਹੋ ਗਿਆ ਪੇਕੇ ਤੇ ਪੇਕੇ ਮੇਲਾ
ਹੋਰ ਤੇ ਹੋਈ ਨਾ।
ਹਾਂ। ਉੱਧਰ ਵੀ ਹੁੰਦਾ ਚੁਪੈਰਾ ਸਾਹਿਬ ਉੱਥੇ ਸ਼ਨੀਵਾਰ ਹੁੰਦਾ ਹੈ ਹਰ ਤਰਫ ਮਤਲਬ ਕਿ ਅਲੱਗ ਅਲੱਗ ਟਮ ਦਿੱਤਾ ਜਾਵੇ ਯਾਰ ਆਪਣੇ ਆਪਣੇ ਹਿਸਾਬ ਨਾਲ ਕਰਦੇ ਨੇ ਸਭ ਤਰਫ
ਭ ਜ਼ਿਆਦਾ ਦਿਨ ਤੇ ਮਤਲਬ ਰਵੀਵਾਰ ਨੂੰ ਹੀ ਕੱਟਦੇ ਨੇ ਨਾ। ਐਤਵਾਰ ਜ਼ਿਆਦਾ ਮਾਇਨ ਲੱਗਦਾ ਹੈਨਾ।
ਅਮੁੱਖ ਜਗਾ ਤੇ ਮੰਗਲਵਾਰ ਹੋ ਗਿਆ ਜਿਸ ਤਰ੍ਹਾਂ ਮਤਲਬ ਕਿ ਸੰਗਤ ਨੂੰ ਸਹੀ ਲੱਗਦਾ ਵਵੇ। ਇਸ ਕਰਕੇ ਵੈਸੇ ਸੰਡੇ ਨੂੰ ਤੇ ਜ਼ਿਆਦਾ ਹੀ ਕਰਦੇ ਨੇ ਸੰਗ ਤਾਂ ਸਭ ਦਾ ਆਪਣਾ ਦਿਨ ਹੁੰਦਾ ਹੀ ਹੈ।
ਉਹੀ ਨਾ।
ਹੋਰ ਤੁਸੀਂ ਬਸ
ਬਸ ਵਧੀਆ ਵਧੀਆ ਤੁਸੀਂ ਸੁਣਾਓ।
ਹੋਰ ਮੰਮੀ ਜੀ ਤੁਹਾਡੇ ਸਭ
ਵਧੀਆ ਵਧੀਆ ਹੁਣ ਤੇ ਉਹ ਵੀ ਕਿੰਨਾ ਚੱਲ ਪਿਆ ਫਾਂਸੀ ਸਲਵਾਰ ਸੂਟ ਦਾ।
ਤੇ ਹਾਂ ਪੰਜਾਬ ਚ ਇੱਥੇ
ਉੱਥੇ ਹੈਗੇ ਸੀ ਤੁਸੀਂ ਜੇ ਗਏ ਸੀ।
ਹੈ ਸੀ ਪਰ ਮੈਨੂੰ ਮਜ਼ਾ ਨਹੀਂ ਆਇਆ ਵੇਖ ਕੇ
ਹੂ ।
ਤੇ ਇਸ ਤਰ੍ਹਾਂ ਲੱਗਦਾ ਜਿਵੇਂ ਮਹਿੰਗੇ ਦੀ ਗੱਲ ਨੀ ਇਸ ਤਰ੍ਹਾਂ ਲੱਗਦਾ ਜਿਵੇਂ ਪਜਾਮਾ ਪਾਇਆ ਦਾ ਹੋਵੇ। ਪ੍ਰਿੰਟ ਵਧੀਆ ਨਹੀਂ ਸੀ। ਲੈਣ ਗਈ ਸੀ ਰੇਡੀਮੇਡ ਮੈਂ ਸੂਟ ਪਰ ਮਜ਼ਾ ਨਹੀਂ ਆਇਆ। ਇਹ ਵੇਖ ਕੇ ਮੈਂ ਨਹੀਂ ਲਿਤਾ
ਅੱਛਾ।
ਮੈਂ ਕਿਹਾ ਇਸ ਤੋਂ ਚੰਗਾ ਤੇ ਮਤਲਬ ਕਿ ਆਪਣਾ ਵਧੀਆ ਕੱਪੜਾ ਲੈ ਕੇ ਸਿਵਾ ਵੀ ਲੋਓ ਤੇ ਹੋਰ ਵਧੀਆ ਵੀ ਆਪਣੀ ਪਸੰਦ ਦਾ ਵੀ ਮ ਮਿਲ ਜਾਏਗਾ।
ਹੋਰ ਕੀ ਸਹੀ ਗੱਲ ਹੈ ਅੱਜ। ਦੀਵਾਨ ਸਵਣ ਜਦੋਂ ਆਪਣੇ ਹਿਸਾਬ ਨਾਲ ਸਵਾਰ ਸਕਦੇ ਆ ਬ ਜਿੱਦਾਂ ਦਾ ਵੀ ਚੇਦ ਓਨਾ ਮਿਲ ਜਾਂਦਾ। ਆਪਣਾ।
ਅੱਛਾ ਤੇ ਫੇਰ ਤੁਸੀਂ ਮਤਲਬ, ਕੀ ਜਾਂਦੇ ਹੋ ਗੁਰਦੁਆਰੇ ਸਾਹਿਬ ਚੁਪਹਿਰਾ ਸਾਹਿਬ ਹੁੰਦਾ ਹੈ। ਤੇ ਫੇਰ ਉਸ ਤੋਂ ਬਾਅਦ ਮਤਲਬ ਕਿ ਚੁਪਹਿਰਾ ਸਾਹਿਬ ਹੋ ਜਾਂਦਾ, ਅਰਦਾਸ ਹੁੰਦੀ ਤੇ ਫੇਰ ਉਸ ਤੋਂ ਬਾਅਦ ਚਾਅ ਨਾਸ਼ਤਾ ਵੀ ਰੱਖਦੇ ਨੇ ਯਾਨੀ ਤੁਹਾਡੇ ਕੋਲ
ਹਾਂ ਰੱਖਦੇ ਨੇ ਕਰਦੇ ਨੇ ਸਭ
ਅੱਛਾ ਜੀ ਚਲੋ ਵਧੀਆ ਹੈਗਾ, ਫਿਰ ਤੇ ਤੁਸੀਂ ਸਾਡੀ ਵੀ ਅਰਦਾਸ ਕਰਿਆ ਜੇ ਉੱਥੇ
ਜ਼ਰੂਰ ਜ਼ਰੂਰ ਦੱਸੋ।
ਹਾਂ।
ਅਰਦਾਸ ਕੀ ਘਰ ਉਹ ਹਾਂ, ਘਰ ਚ ਉਹਦਾ ਦਾਸ ਆਪੇ ਕਰ ਹੀ ਦਿੰਦੇ ਨੇ ਬਾਬਾ ਜੀ ਸਬ ਦੀ ਬਸ ਨਾਮ ਨੂਮ ਦੇਣਾ ਤੇ ਦੇ ਦਈ ਤਾਂ ਬਾਕੀ ਅਰਦਾਸ ਚ ਹੋਈ ਜਾਂਦੀ ਹੈ, ਆਪਾਂ ਪਾਠ ਕਰਦੇ ਹਾਂ ਤੇ ਅਰਦਾਸ ਵੀ ਪਾਠ ਚ ਆ ਹੀ ਜਾਂਦੀ ਹੈ।
ਚਲੋ ਵਧੀਆ ਗੱਲ ਹੈਗੀ, ਚਲੋ ਸੰਗਤ ਈਸੀ ਬਾਨੇ ਨਾਲ ਜੁੜੀ ਦੀ ਏ ਬਾਬਾ ਜੀ ਦੇ। ਹਜੇ ਤੇ ਹੋਰ ਸੰਗਤ ਦਿਨ ਬਰ ਦਿਨ ਜੂ
ਹੋਰ ਕੀ ਵਧੀਆ ਏ, ਹੁਣ ਸਾਡੇ ਏਥੇ ਦੀ ਜਿਹੜੀ ਗੁਜਰਾਤਨਾ ਹੈਗੀ ਏ, ਔਹ ਵੀ ਪਾਠ ਕਰਨ ਆਂਦੀ ਏ। ਗੁਰਮੁਖੀ ਪੜਦੀ ਏ, ਪੰਜਾਬੀ ਗੁਰਮੁਖੀ ਦਾ ਪਾਠ ਕਰਦੀ ਐ।
ਅੱਛਾ ਜੀ।
ਹਾਂ।
ਚਲੋ ਕੋਈ ਨੀ, ਫੇਰ ਮੈਂ ਫਰੀ ਹੋਵਾਂਗੀ, ਦੁਬਾਰਾ ਨੈਕਸਟ ਟਾਈਮ ਫਿਰ ਤੁਹਾਡੇ ਨਾਲ ਗੱਲ ਕਰਾਂਗੀ, ਕੋਈ ਕੰਮ ਹੋਏਗਾ ਤੇ। ਚਲੋ ਠੀਕ ਏ, ਸਾਸਰੀ ਅਕਾਲ।